ਹੈਲੋ
ਬਰਾ
ਹੋਰ ਸਭ ਠੀਕ ਠਾਕ ਵਧੀਆ
ਹਾਂਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ
ਬਸ ਠੀਕ ਠਾਕ ਬਾਜ ਫੇਰ ਆਪਾਂ ਤੇ ਬਾਜ਼ਾਰ ਗਏ ਸੀ ਫਿਰ ਤੁਰ ਕੇ ਵਾਪਸ ਆ ਗਏ ਆ ਘਮਾਣ ਨੂੰ
ਅੱਛਾ ਤੁਸੀਂ ਜੋਤ ਗਾਨ ਵੀ ਗਏ ਸੀ
ਜੋ ਜਗਾਉਣ ਗਏ ਸੀ ਉਹ ਉੱਥੇ ਪਹਿਲੇ ਵੀ ਛੋਟਾ ਪਹੁੰਚ ਗਿਆ ਸੀ ਫੇਿਰ ਉੱਥੇ ਇਸ ਕਰਕੇ ਆਪਾਂ ਗਏ ਹੀ ਨ
ਸਜਾ ਭਾਈ ਆਲੂ ਬੁਖਾਰੇ ਵੀ ਲੈ ਆਓ
ਹਾਂ, ਕੋਈ ਨੀਂ ਆਲੂ ਬੁਖਾਰੇ ਵੀ ਲੈਵਾਂਗੇ, ਤੂੰ ਆਪਣਾ ਮੈਨੂੰ ਸ਼ ਸ਼ਡਿਊਲ ਦੱਸ ਵੀ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀਤਾ।
ਮੈਂ ਵੈਸੇ ਤਾਂ ਮੈਂ ਰੋਜ਼ ਸਵੇਰੇ ਜਲਦੀ ਉੱਠਣਾ ਪੰਜ ਦਿਨ ਤੋਂ ਰੋਟੀਣ ਬਣਾਈ ਹੋਈ ਏ। ਪਰ ਅੱਜ, ਅੱਜ ਮੈਂ ਥੱਕ ਬਹੁਤ ਗਿਆ ਹੀ, ਰੋਜ਼ ਸੈਰ ਕਰਨਾ ਨਾਂ।
ਉੱਠ ਤੇ ਗਿਆ ਹੀ ਮੈਂ ਸਵੇਰੇ, ਪਰ ਮੈਂ ਸੋਚਿਆ ਅੱਜ ਦਾ ਰੈਸਟ ਤੇ ਸਮਝ ਕੇ, ਅੱਜ ਫਿਰ ਮੈਂ, ਅਹ ਉੱਠਿਆ ਮੈਂ ਮੇਰੇ ਖਿਆਲ ਨਾਲ ਸੱਤ ਵਜੇ ਤੇ ਉਸ ਤੋਂ ਬਾਅਦ ਸੱਤ ਵਜੇ ਉੱਠ ਕੇ, ਸਭ ਤੋਂ ਪਹਿਲੇ ਪਾਣੀ ਪੀ ਕੇ ਫਲਸ਼ ਕੀਤੀ।
ਅੱਛਾ।
ਹਾਂਜੀ, ਲਾਸ਼ ਕਰਨ ਤੋਂ ਬਾਅਦ ਮੈਂ ਆਪਣੀ ਦਵਾਈ ਖਾਧੀ।
ਅੱਛਾ।
ਦਵਾਈ ਖਾਣ ਤੋਂ ਬਾਅਦ ਦੋ ਮਿੰਟ ਬਹਿ ਕੇ, ਫਿਰ ਮੈਂ ਥੋੜ੍ਹੀ ਜਿਹੀ ਸੈਰ ਕੀਤੀ। ਸਟ੍ਰੈਚਿੰਗ ਕੀਤੀ।
ਅੱਛਾ।
ਹਾਂਜੀ, ਤੇ ਥੋੜੇ ਬਹੁਤ ਮਤਲਬ ਪੁੱਸ਼ਅਪ ਪੂਰੇ ਤੇ ਲਗਾਏ ਨੀਂ, ਜਿਵੇਂ ਗੋਡਿਆਂ ਭਾਰ ਬਹਿ ਕੇ ਫਿਰ ਪੁਸ਼ਅਪ ਲਾਉਣ ਦੀ ਕੋਸ਼ਿਸ਼ ਕੀ
ਅੱਛਾ।
ਹਾਂਜੀ, ਫੇਿਰ ਉਸ ਤੋਂ ਬਾਅਦ ਅ ਇਸ ਤੋਂ ਬਾਅਦ ਮੈਂ ਕੀ ਕੀਤਾ, ਹਾਂਜੀ ਫੇਰ ਇਸ ਤੋਂ ਬਾਅਦ ਮੈਂ ਆਪਣੇ, ਸਿਰ ਤੇ ਤੇਲ ਦੀ ਮਾਲਿਸ਼ ਬੋਲੋ ਜੋ ਮੈਂ ਹਫ਼ਤੇ ਚੈੱਕ ਵਾਰੀ ਕਰਾਂਗਾ।
ਅੱਛਾ ਅੱਛਾ।
ਹਾਂਜੀ, ਨਾਰੀਅਲ ਦੇ ਤੇਲ ਨਾਂ।
ਨਾਰੀਅਲ ਤੇਲ ਦੀ ਮਾਲਿਸ਼ ਹੋਈ ਫਿਰਰ ਹੈਂ?
ਹਾਂਜੀ।
ਅੱਛਾ।
ਉਸ ਤੋਂ ਬਾਅਦ ਅਹ ਉਸ ਤੋਂ ਬਾਅਦ ਫੇਰ ਮੈਂ ਰੋਟੀ ਖਾਧੀ।
ਅੱਛਾ।
ਤੇ ਰੋਟੀ ਖਾਣ ਤੋਂ ਬਾਅਦ, ਪਾਠ ਕੀਤਾ।
ਪਾਠ ਵੀ ਕੀਤਾ ਅਜ, ਅੱਛਾ।
ਹਾਂਜੀ। ਤੇ ਪਾਠ ਕਰਨ ਤੋਂ ਬਾਅਦ ਕੀ ਕਹਿੰਦੇ ਉਹਨੂੰ?
ਹਂ
ਤੁਹਾਡੇ ਨਾਲ ਮੋਟਰਸਾਈਕਲਾਂ ਵੀ ਬਾਹਰ ਕਢਵਾਈਆਂ ਸੀ ਮੈਂ
ਹਾਂਹਾਂ
ਰੋਟੀ ਖਾਣ ਤੋਂ ਬਾਅਦ ਕਢਵਾਈਆਂ ਸੀ ਉਹ
ਅੱਛਾ।
ਤੇ ਤੁਸੀਂ ਚੱਲ ਗਏ ਹੀ ਫੇਰ ਉਸ ਤੋਂ ਬਾਅਦ, ਜਿਹੜੀ ਉੱਥੇ ਗੁਰਦੁਰੀ ਮੇਰੇ ਆਸਤੇ ਰੱਖ ਕੇ ਗਏ ਸੀ, ਰਾਤ ਦੀ ਮੁਲਤਾਨੀ ਮਿੱਟੀ।
ਅੱਛਾ।
ਉਹ ਮੈਂ ਲਗਾਈ ਆਪਣੇ ਮੂੰਹ ਉੱਤੇ
ਅੱਛਾ, ਵੜਾ ਤਗੜਾ ਕੰਮ ਹੋ ਗਿਆ ਫਿਰ ਤੇ
ਹਾਂਜੀ ਉਹ ਵੀ ਰੋਜ਼ ਵੋਟਰ ਪਾ ਕੇ
ਹੁ
ਗੁਲਾਬ ਜਲ ਪਾ ਕੇ
ਆਹ ਉਹ ਜਿਹੜੇ ਕੁੜੀਆਂ ਕਾੜੀਆਂ ਲਾਉਂਦੀਆਂ ਨੇ ਮੂੰਹ ਦੇ
ਨਹੀਂ ਮੁੰਡੇ ਵੀ ਲਾਂਦੇ ਨੇ ਅੱਜ ਕੱਲ੍ਹ
ਅੱਛਾ ਅੱਛਾ, ਚਲੋ।
ਹਾਂਜੀ, ਤੇ ਉਸ ਤੋਂ ਬਾਅਦ ਉਹਨੂੰ ਦਸ ਮਿੰਟ ਲਾ ਕੇ ਰੱਖਿਆ।
ਅੱਛਾ
ਤੇ ਜਦੋਂ ਤੱਕ ਦਸ ਮਿੰਟ ਲਾਗੇ ਲੱਗਿਆ ਸੀ ਉਦੋਂ ਤੱਕ ਉਹੀ ਜਿਹੜੀ ਵੈਬ ਸੀਰੀਜ਼ ਤੁਸੀਂ ਜਦੋਂ ਆਏ ਓਦੋਂ ਲੱਗੀ ਨੀ ਹੋਈ ਸੀ ਪ੍ਰੀਤਮੈਨ ਪੈਦਰੋਂ
ਹਾਂ
ੳਹ ਥੋੜੀ ਜਿਹੀ ਮੈਂ ਦਸ ਪੰਦਰਾਂ ਮਿੰਟ ਉਹ ਵੇਖ ਲਈ ਅੱਧਾ ਕ ਐਪੀਸੋਡ ਖਤਮ ਹੋ ਗਿਆ ਤੇ ਮੇਰੇ ਨਹਾਣ ਦਾ ਵੀ ਟਾਈਮ ਹੋ ਗਿਆ
ਛਾ
ਨਹਾ ਕੇ
ਅ ਨਹਾਉਣ ਤੋਂ ਬਾਅਦ ਮੈਂ ਆਪਣਾ ੳਹੀ ਸ਼ੈਂਪੂ ਲਗਾਇਆ ਸ਼ੈਂਪੂ ਲਗਾ ਕੇ ਬਾਅਦ ਚੋਂ ਹੇਅਰ ਮਾਸਕ ਲਗਾਇਆ ਦੁਬਾਰਾ ਵਾਲ
ਅੱਛਾ ਉਹੀ ਜਿਹੜੇ ਕੁੜੀਆਂ ਕੜੀਆਂ ਆਪਣੇ ਸਿਰ ਤੇ ਲਾਉਦੀਆਂ ਹੇਅਰ ਮਾਸਕ ਹੋ ਗਿਆ ਸ ਮੈਂ ਤੇ ਭੁੱਲ ਹੀ ਗਿਆ ਤੇਰੇ ਤਾਂ ਸਾਰੇ ਸ਼ੌਂਕ ਹੀ ਉਹੋ ਨੇ
ਮੁੰਡੇ ਵੀ ਲਾਦੇ ਨੇ ਆਪਾਂ
ਅੱਛਾ ਅੱਛਾ
ਹਾਂਜੀ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਉਹੀ ਪ੍ਰੀਤਮੈਨ ਪੈਦਲੋਂ ਲਾਈ ਹੋਈ ਸੀ ਨਾਲ ਆਪਣਾ ਦੋ ਦੁੱਧ ਪੀਤਾ ਜਿਹੜਾ ਤੁਸੀਂ ਉਹ ਲੈ ਕੇ ਆਇਓ ਆਮਲਾ
ਅੱਛਾ
ਉਸ ਤੋਂ ਬਾਅਦ
ਉਸ ਤੋਂ ਬਾਅਦ ਕੀ ਕੀਤਾ
ਉਸ ਤੋਂ ਬਾਅਦ ਓਹੀ ਤੁਸੀਂ ਆ ਗਏ ਫੇਰ ਤੁਹਾਡੇ ਨਾਲ ਪਤਾ ਨੀ ਕੀ ੳਦੀ ਗੱਲ ਕਰਦੇ ਪਏ ਸੀ ਉਹ ਤਤਾਮ ਬਾਰੇ ਫਿਰ ਮੈਂ ਵੀ ਉਹੀ ਗੱਲਾਂ ਕਰਦਾ ਪਿਆ ਸੀ ਤੁਹਾਡੇ ਨਾਲ ਹੀ
ਅੱਛਾ ਅੱਛਾ
ਹਾਂਜੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਉਹੀ ਪ੍ਰੀਤਮੈਨ ਪੈਦਲ ਅਸੀਂ ਬਹਿ ਕੇ ਉੱਥੇ ਕੰਪਲੀਟ ਕਰਦੇ ਪਏ ਸੀ ਸਾਰੀ ਉਸੀਂ ਵੈਬ ਸੀਰੀਜ਼ ਵੇਖ ਲਈ ਉਹ ਕੰਪਲੀਟ ਕਰ ਲਈ ਰਾਜਕੁਮਾਰੀ ਰਾਨੀ ਦੀ ਹਾਂਜੀ ਉਸ ਤੋਂ ਬਾਅਦ ਤੁਸੀਂ ਚੱਲ ਗਏ ਸੀ ਉੱਪਰ ਸੁਨੀਲ ਦਾ ਤੁਸੀਂ ਵੀ ਮੇਰੇ ਖਿਆਲ ਨਾਲ ਉੱਪਰ ਚੱਲ ਗਏ ਸੀ
ਹਾ
ਤੇ ਫੇਰ ਅੱਛਾ ਫੇਰ ਉਦੋਂ ਮੈਂ ਫਿਰ ਰੋਟੀ ਵੀ ਖਾ ਲਈ ਸੀ ਨਾਲ ਹੀ ਦੁਪਹਿਰ ਦੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਹਾਂ ਉਸ ਤੋਂ ਬਾਅਦ ਫੇਰ ਮੈਂ ਆਪਨੇ ਦੋਸਤ ਨੂੰ ਫੋਨ ਕੀਤਾ ਸੀ
ਕਿਹੜਾ ਦੋਸਤ
ਉਹ ਹੈਗਾ ਅੰਬਾਲੇ ਦਾ ਜਤਿੰਦਰ
ਅੱਛਾ
ਹ ਉਹਨੂੰ ਫੋਨ ਕੀਤਾ ਤੇ ਉਹਦੇ ਕੋਲ ਪੁੱਛਿਆ ਮੈਂ ਕਿਹੜੇ ਕਿਹੜੇ ਆਪਣੇ ਪ੍ਰੈਕਟੀਕਲ ਦੇ ਜਿਹੜੇ ਟੋਪਿਕ ਹੈਗੇ ਨੇ ਜਿਹੜੇ ਨਹੀਂ ਹੋਏ
ਅੱਛਾ ਅੱਛਾ
ਤੇ ਮੇਰੀ ਚਾਰ ਪ੍ਰੈਕਟੀਕਲ ਨੇ, ਲਗਭਗ ਚਾਰੋ ਹੀ ਕੰਪਲੀਟ ਨੇ, ਕੰਪਿਊਟਰ ਦੀ ਕਰਨੀ ਹੈ, ਉਹ ਮੈਂ ਕਰ ਲੈਂਦੀ ਹੈ। ਫਾਇਦਾ ਟਾਈਮ ਤੇ ਹੈ ਤੇ ਉਹ ਸਭ ਕਰਨ ਤੋਂ ਬਾਅਦ ਮੈਂ ਫਿਰ, ਚੱਲਣਾ ਸੀ ਉੱਪਰ ਤੋਂ ਹੋਰ ਉੱਪਰ, ਕਿਉਂਕਿ ਹਵਾ ਬਹੁਤ ਵਧੀਆ ਚੱਲਦੀ ਪਈ ਸੀ।
ਹੈਂ
ਧੁਰ ਉੱਪਰ ਚੱਲਦਾ ਸੀ, ਕਿਉਂਕਿ ਹਵਾ ਬਹੁਤ ਵਧੀਆ ਚੱਲਦੀ ਪਈ ਐ।
ਹ
ਪਰ ਬਾਦ ਮੈਂ ਸੋਚਿਆ, ਕੀ ਜਾਵਾਂ ਬਾਅਦ ਚ ਮੈਂ ਥੋੜ੍ਹੀ ਦੇਰ ਰੁਕ ਕੇ, ਦੋ ਮਿੰਟ ਉੱਪਰ ਆਇਆ, ਉਹ ਸਮੋਸੇ ਜ ਆਏ ਸੀ ਤੇ ਕੋਕੋ ਨੂੰ ਫਿਰ ਸੁਸ਼ੂ ਕਰਨ ਵਾਸਤੇ ਥੱਲੇ ਲੈ ਗਿਆ, ਤੇ ਕੋਕੋ ਨੂੰ ਕਰਾ ਕੇ, ਉਸ ਤੋਂ ਬਾਅਦ ਮੈਂ ਉੱਥੇ ਆਲੂ ਬੁਖਾਰੇ ਥੋੜੇ ਜਿਹੇ ਖਾਧੇ। ਫਿਰ ਉਹ ਖਾਣ ਤੋਂ ਬਾਅਦ, ਫਿਰ ਮੈਂ ਸੋਚਿਆ ਹੁਣ ਉੱਪਰ ਕੀ ਜਾਣਾ। ਤੇ ਫਿਰ ਮੈਂ ਇੱਧਰ ਹੀ ਆ ਗਿਆ, ਤੁਸੀਂ ਏ ਸੀ ਚਲਾਇਆ ਹੋਇਆ ਸੀ, ਮੈਂ ਥੋੜ੍ਹਾ ਆਪਣਾ ਕੰਮ ਕਰ ਲਿਆ। ਹ
ਹਾਂ ਹਾਂ
ਉਸ ਤੋਂ ਬਾਅਦ, ਮੈਂ ਥੱਲੇ ਚਲੀ ਗਿਆ ਦਵਾਈ ਖਾਣ ਵਾਸਤੇ।
ਅੱਛਾ
ਦਵਾਈ ਖਾ ਕੇ, ਆ ਕੇ, ਆਪਣਾ ਉਹ ਸਾਰਾ ਲੈ ਕੰਪਲੀਟ ਕਰਕੇ ਆਪਣਾ ਇੱਕ ਦੋ, ਦੋ ਮਤਲਬ ਪੂਰੀ ਪੀ ਡੀ ਐਫਸ ਉਸ ਤੋਂ ਬਾਅਦ ਥੋੜ੍ਹਾ ਜਿਹਾ ਲੈਕਚਰ ਵੇਖਿਆ, ਉਹਦੇ ਵਿੱਚ ਅੱਜ ਮੈਂ ਥੋੜ੍ਹਾ ਜਿਹਾ ਪੜ੍ਹਿਆ, ਕਿ ਡਾਇਬਟੀਜ਼ ਬਾਰੇ ਮੇਨ ਟੋਪਿਕ ਸੀ, ਅੱਜ
ਅੱਛਾ ਸ਼ੂਗਰ ਬਾਰੇ
ਹਾਂਜੀ ਡਾਇਬਟੀਜ਼, ਉਹਦੇ ਵਿੱਚ ਜਿਹੜੇ ਗਲੂਕੋਸ ਹੁੰਦਾ, ਬਲਡ ਦੇ ਵਿੱਚ, ਹਾਂਜੀ। ਕੋਈ ਨੀ, ਇੰਨਾ ਕੁ ਤਾਂ ਬੋਲ ਹੀ ਸਕਦੇ ਆਂ। ਅੱਛਾ, ਤੇ ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਵਿੱਚ ਨਾ ਅਸਲ ਵਿੱਚ ਹੁੰਦੀ ਕਿਵੇਂ ਆ, ਸ਼ੂਗਰ। ਉਹਦੇ ਵਿੱਚ ਜਿਹੜਾ ਅਸੀਂ ਖਾਣਾ ਖਾਂਦੇ ਹਾਂ, ਉਹਦੇ ਵਿੱਚ ਹੁੰਦੇ ਆ ਕਾਰਬੋਹਾਈਡਰੇੇਟਸ
ਅੱਛਾ
ਤੇ ਉਹ ਅੰਦਰ ਜਾਂਦੇ ਆ, ਤੇ ਉਹ ਗਲੂਕੋਸ ਬਣਾਉਂਦੇ ਆ
ਅੱਛਾ
ਉਹ ਗਲੂਕੋਸ ਸਾਡੇ ਬੋਡੀ ਦੇ ਸੈੱਲਾਂ ਦੇ ਵਿੱਚ, ਜਾਂਦਾ ਹੈ।
ਅੱਛਾ
ਹ ਤੇ ਗਲੂਕੋਸ ਸਾਡੀ ਬੋਡੀ ਦੇ ਸੈੱਲ ਦੇ ਵਿੱਚ ਜਾ ਕੇ, ਐਨਰਜੀ ਬਣਾਉਂਦਾ ਹੈ, ਜਿਹਦੇ ਨਾਲ ਅਸੀਂ ਚੱਲ ਫਿਰ ਪਾਉਦੇ ਹਾਂ, ਮਤਲਬ ਉਹੀ ਹੈ ਨਾ ਐਨਰਜੀ ਦਾ ਹੀ ਕੰਮ ਕਰਦਾ, ਜਿਹੜਾ ਖਾਣਾ ਅਸੀਂ ਖਾਂਦੇ ਹਾਂ।
ਹਾਂ
ਬਸ ਉਹ ਕਾਰਬੋਹਾਈਡਰੇਟ, ਫਿਰ ਔ ਸੈਲ ਦੇ ਅੰਦਰ ਜਾਂਦਾ ਹੈ, ਪਰ
ਹਾਂ
ਗਲੂਕੋਸ ਐ, ਗਲੂਕੋਸ ਤਾਕਤ ਕਦੋਂ ਬਣਾਏਗਾ, ਜਦੋਂ ਸੈੱਲ ਦੇ ਅੰਦਰ ਜਾਏਗਾ, ਤੇ ਉਹ ਸੈੱਲ ਦੇ ਅੰਦਰ ਕਿਦੇ ਨਾਲ ਜਾਂਦਾ, ਇੱਕ ਹੋਰਮੋਨ ਹੁੰਦਾ, ਮਤਲਬ ਤੁਸੀਂ ਸਮਝ ਲਓ ਇੱਕ ਸ ਇੱਕ ਚੀਜ਼ ਹੁੰਦੀ ਹੈ, ਕੈਮੀਕਲ ਮੰਨ ਲਓ, ਇਕ ਕੈਮੀਕਲ ਹੁੰਦਾ
ਅੱਛਾ
ਉਹਨੂੰ ਉਹਨੂੰ ਕਹਿੰਦੇ ਐ, ਇਨਸੁਲੀਨ ਸੁਣਦੇ ਪਏ ਓ।
ਹਾਂ -ਹਾਂ ਇਨਸੁਲੀਨ
ਹਾਂਜੀ ਇਨਸੁਲਿਨ ਹੀ ਗਲੂਕੋਸ ਨੂੰ ਮਦਦ ਕਰਦਾ ਕਿ ਸੈੱਲ ਦੇ ਅੰਦਰ ਜਾਏ।
ਅੱਛਾ
ਇੰਸੁਲਿਨ ਤੋਂ ਬਿਨਾਂ ਗ ਜਿਹੜਾ ਗੁਲੂਕੋਸ ਹੈਗਾ ਉਹ ਸੈੱਲ ਦੇ ਅੰਦਰ ਨਹੀਂ ਜਾ ਸਕਦਾ।
ਅੱਛਾ
ਤੇ ਉਹ ਐਨਰਜੀ ਅਹ ਆਪਣੀ ਤਾਕਤ ਨਹੀਂ ਬਣਾ ਸਕਦਾ ਫਿਰ ਕਿਉਂਕਿ ਸੈੱਲ ਦੇ ਅੰਦਰ ਜਾ ਕੇ ਤਾਕਤ ਬਣਾਏਗਾ।
ਬਹੁਤ ਗੱਲ ਹੈ ਤਾਕਤ ਤੋਂ ਬਿਨਾਂ ਤੇ ਬੰਦਾ ਤੁਰ ਫਿਰ ਨੀ ਸਕਦਾ।
ਹਾਂਜੀ ਹੁਣ ਕੀ ਏ। ਕਿ ਅਗਰ ਡਾਇਬੀਟੀਜ਼ ਮਤਲਬ ਸ਼ੂਗਰ ਕੀ ਹੁੰਦੀ ਹੈ। ਜੇ ਆਪਣੇ ਜਿਹੜੇ ਇਨਸੁਲਿਨ ਉਹੀ ਬਣਨਾ ਵ ਬੰਦ ਹੋ ਜੇ ਉਹਦੇ ਨਾਲ ਫਿਰ ਕੀ ਹੋਏਗਾ ਅਹ ਗਲੂਕੋਸ ਸੈੱਲ ਦੇ
ਬੰਦ ਹੁੰਦਾ।
ਉਹਦੇ ਮੈਂ ਉਹਦੋਂ ਤੇ ਪਹੁੰਚਿਆ ਹੀ ਨਹੀਂ ਉਹਨੂੰ ਕਹਿੰਦੇ ਈਟੀਓਲੋਜੀ ਮਤਲਬ ਉਹਦੇ ਕਾਰਨ -ਕਾਰਨ ਤਾਂ ਹਜੇ ਪੜਿਆ ਨੀ ਮੈਂ ਹਜੇ ਪੜ੍ਹਿਆ ਹੁੰਦਾ ਕੀ ਡੈਫੀਨੇਸ਼ਨ ਪੜ੍ਹੀ ਹੈ ਬਸ ਵੀ-
ਅੱਛਾ- ਅੱਛਾ
ਹਜੇ ਤਾਂ ਮਕੈਨਿਜ਼ਮ ਵੀ ਭਰਨਾ ਪੂਰਾ ਸਟੈਪ ਬਾਏ ਸਟੈਪ ਹਾਂਜੀ।
ਸਾਰਾ ਪਤਾ ਹੋਣਾ ਚਾਹੀਦਾ ਵ।
ਤੇ ਉਹ ਮੈਂ ਤੁਹਾਨੂੰ ਦੱਸਣਾ ਇਨਸੁਲਿਨ ਜੇ ਬਣਨਾ ਬੰਦ ਹੋ ਗਿਆ। ਤੇ ਗਲੂਕੋਸ ਕੀ ਹੈਗਾ ਉਹਦੇ ਅੰਦਰ ਨੀ ਜਾ ਪਾਏਗਾ ਸੈਲਾਂ ਦੇ ਆਪਣੇ
ਅੱਛਾ
ਉਸ ਤੋਂ ਬਾਅਦ ਫਿਰ ਐਨ ਤ ਐਨਰਜੀ ਨਹੀਂ ਬਣੇਗੀ ਇੱਕ ਤਾਂ ਕੀ ਹੋਏਗਾ। ਉਹਦੇ ਨਾਲ ਦੋ ਚੀਜ਼ਾਂ ਹੋਣਗੀਆਂ। ਐਨਰਜੀ ਨਹੀਂ ਬਣੇਗੀ ਮਤਲਬ ਬੋਡੀ 'ਚ ਜਾਨ ਨਹੀਂ ਆਏਗੀ। ਕਮਜ਼ੋਰੀ ਲੱਗੇਗੀ ਫਟੀਕਨੈਸ ਵੀਕਨੈਸ ਕਹਿੰਦੇ ਆ ਜਿਹਨੂੰ ਦੂਸਰਾ ਜਿਹੜਾ ਗਲੂਕੋਸ ਹੈ ਜਿਹੜਾ ਉਹ ਜਿਹੜਾ ਸਾਡੇ ਖੂਨ 'ਚ ਹੀ ਰਹਿ ਜਾਏਗਾ ਬਲੱਡ ਦੇ ਵਿੱਚ
ਅੱਛਾ- ਅੱਛਾ
ਤੇ ਖੂਨ ਦੇ ਵਿੱਚ ਹੀ ਇਕੱਠਾ ਅਸੀਂ ਤਾਂ ਖਾਣਾ ਤਾਂ ਖਾਂਦੇ ਹੀ ਅਸੀਂ ਉਹ ਖੂਨ ਦੇ ਵਿੱਚ ਇਕੱਠਾ ਹੁੰਦਾ ਰਹੇਗਾ।
ਅੱਛਾ
ਤੇ ਉਹਦੇ ਨਾਲ ਹੀ ਕੀ ਹੋ ਜਾਏਗਾ ਸਾਡੀ ਬੋਡੀ ਦਾ ਗਲੂਕੋਸ ਲੈਵਲ ਵੱਧ ਜਾਏਗਾ ਜਿਹਨੂੰ ਅਸੀਂ ਸ਼ੂਗਰ ਕਹਿੰਦੇ ਹਾਂ ਡਾਇਬਟੀਸ ਕਹਿ ਦਿੰਦੇ ਆਂ।
ਅੱਛਾ -ਅੱਛਾ
ਹਾਂਜੀ
ਤੇ ਇਹਨੂੰ ਕੰਟਰੋਲ ਕਰਨ ਦੇ ਵੀ ਦੱਸੇ ਹੋਣਗੇ ਵੀ ਕੀ- ਕੀ- ਕੀ ਨਿਯਮ ਹੁੰਦੇ ਆ।
ਹਾਂਜੀ ਉਸ ਤੋਂ ਬਾਅਦ ਇਹ ਟਰੀਟ ਉਹੀ ਤਾਂ ਪਹਿਲੇ ਈਡੀਓਲੋਜੀ ਆਏਗੀ ਮਤਲਬ ਇਹਦੇ ਕਾਰਨ ਉਸ ਤੋਂ ਬਾਦ ਪੈਥੋਜੈਨਸਿਸ ਆਏਗੀ ਜਿਹਨੂੰ ਕਹਿੰਦੇ ਕਿ ਇਹ ਕਿਹੜੇ -ਕਿਹੜੇ ਮਕੈਨਿਜ਼ਮ ਹੁੰਦਾ ਕਿਵੇਂ ਕਿਸ ਤਰ੍ਹਾਂ ਉਸ ਤੋਂ ਬਾਅਦ ਆਏਗੀ ਇਹਦੀ ਸਿੰਮਟਮਸ ਸਾਇੰਸ ਕਿ ਇਹਦੇ ਨਾਲ ਮਤਲਬ ਸਾਡੀ ਬੋਡੀ ਤੇ ਕੀ ਕੀ ਅਸਰ ਪੈਂਦਾ।
ਹਾਂ- ਹਾਂ
ਉਸ ਤੋਂ ਬਾਅਦ ਫਿਰ ਵੀ ਟਰੀਟਮੈਂਟ ਬਾਰੇ ਦੱਸਣਗੇ।
ਹਾਂ
ਮੇਨਲੀ ਮੈਨੂੰ ਆਹ ਤਾਂ ਪਤਾ ਲੱਗ ਗਿਆ ਕਿ ਸ਼ੂਗਰ ਦੇ ਵਿੱਚ ਇਨਸੁਲਿਨ ਦੇ ਟੀਕੇ ਕਿਉ ਲੱਗਦੇ ਨੇ। ਤੁਹਾਨੂੰ ਵੀ ਸਮਝ ਆਈ ਗਿਆ ਹੋਵੇਗਾ ਹੁਣ
ਹਾਂ ਮੈਨੂੰ ਵੀ ਕਾਫ਼ੀ ਹੱਦ ਤੱਕ ਸਮਝ ਆ ਗਿਆ।
ਕਿਉਂਕਿ ਇਨਸੁਲਿਨ ਹੀ ਕੀ ਕਰਦਾ ਗਲੂਕੋਸ ਨੂੰ ਸੈਲ ਦੇ ਅੰਦਰ ਪਹੁੰਚਾਂਦਾ। ਤੇ ਉਹ ਤਾਕਤ ਬਣਾਂਦਾ ਤੇ ਇੰਸੁਲਿਨ ਨਹੀਂ ਹੈਗਾ ਤਾਂ ਸੈਲ ਦੇ ਅੰਦਰ ਨ ਨਹੀਂ ਜਾਏਗਾ ਤਾਕਤ ਨੀ ਬਣਾਏਗਾ ਇਸ ਕਰਕੇ ਇਨਸੁਲੀਨ ਟੀਕੇ ਬਾਹੋਂ ਲੱਗਦੇ ਨੇ ਜਿਹਨਾਂ ਦੇ ਅੰਦਰ ਨਹੀ ਬਣਦਾ।
ਸਹੀ ਗੱਲ ਏ।
ਤੇ ਆਹ ਵੀ ਦੋ ਪ੍ਰਕਾਰ ਦੀ ਹੁੰਦੀ ਹੈ ਟਾਈਪ ਵਨ ਤੇ ਟਾਈਪ ਟੂ।
ਅੱਛਾ
ਇਕ ਹੋਂਦੀ ਏ ਇਨਸੂਲੀਨ ਜੇ ਟਾਈਪ ਵਨ ਡਾਇਬਟੀ ਹੁੰਦੀ ਹੈ ਜਿਹੜੀ ਇਨਸੂਲਿਨ ਤੇ ਡਿਪੈਂਡ ਕਰਦੀ ਹੈ ਨਿਰਭਰ ਹੁੰਦੀ ਹੈ ਜਿਹੜੀ।
ਅੱਛਾ-ਅੱਛਾ
ਤੇ ਇੱਕ ਹੁੰਦੀ ਏ ਟਾਈਪ ਟੂ ਜਿਹੜੀ ਇੰਡੀ
ਚਲੋ ਹੁਣ ਟਾਈਪ ਟੂ ਤੇ ਕਰਨਾ ਦਸ ਮਿੰਟ ਪੂਰੇ ਹੋ ਗਏ ਬੰਦ ਕਰੋ।
ਇੱਕ ਵਾਰੀ, ਚਲੋ ਠੀਕ ਹੈ।
ਓਕੇ ਬਾਏ, ਦੂਸਰੀ ਕੋਲ ਕਰ ਲੀ ਨਾ।